ਹੈਲੋ-ਹੈਲੋ, ਹੈਲੋ।
ਹੈਲੋ, ਸਸਰੀ ਕਾਲ ਜੀ।
ਸਸਰੀ ਕਾਲ ਜੀ।
ਕੀ ਹਾਲ-ਚਾਲ?
ਵਧੀਆ ਜੀ। ਤੁਸੀਂ ਦੱਸੋ?
ਸਭ ਵਧੀਆ ਜੀ, ਤੁਸੀਂ ਸੁਣਾਓ? ਕੀ ਕਰ ਰਹੇ ਸੀ?
ਬਸ ਜੀ ਬੈਠੇ ਸੀ, ਯਾਦ ਹੀ ਕਰਦੇ ਪਏ ਸੀ ਤੁਹਾਨੂੰ, ਤੁਹਾਡਾ ਫੋਨ ਆ ਹੀ ਗਿਆ, ਦੇਖੋ।
ਅੱਛਾ- ਅੱਛਾ, ਜੀ, ਠੀਕ ਹੈ ਜੀ, ਓ ਹੂੰ ਹੁ।
ਹਾਂਜੀ, ਹੋਰ ਸੁਣਾਓ?
ਸਭ ਵਧੀਆ ਜੀ, ਸਭ ਠੀਕ ਆ, ਵਧੀਆ। ਬੈਠੇ ਸੀ ਬੱਸ ਲੱਗੀ। ਜੀ, ਮੈਂ ਫੋਨ ਤੇ ਸਕਰੋਲ ਕਰ ਰਹੀ ਸੀ, ਤੇ, ਹੂੰ। ਦੇਖ ਰੇ ਸੀ, ਅੱਜ-ਕੱਲ ਸੋਸ਼ਲ ਮੀਡੀਆ ਵਿੱਚ ਕਿੰਨੀਆਂ ਵੀਡੀਓਜ਼ ਪਾਂਦੇ ਰਹਿੰਦੇ ਨੇ ਲੋਕੀ।
ਹਾਂ, ਦੇਖੋ ਇੱਕ ਫਲੈਟ, ਹਾਂ ਹੂੰ। ਦੇਖੋ, ਇੱਕ ਪਲੇੈਟਫਾਰਮ ਹੈਗਾ ਨਾ ਸੋਸ਼ਲ ਮੀਡੀਆ। ਹਰ ਕੋਈ, ਤੁਹਾਨੂੰ ਪਤਾ ਹਰ ਕੋਈ ਯੂਜ। ਕਰਦਾ ਵੇ ਛੋਟਾ - ਛੋਟਾ ਬੱਚਾ, ਵੱਡਾ-ਵੱਡਾ ਕਿਉਂ ਨਾ ਦੇਖੋ ਤੇ ਸਭ ਨੂੰ ਦੇਖੋ, ਜਿਹਨੂੰ ਨਹੀਂ ਵੀ। ਪਰ! ਜਿਹੜੀ ਆਜ-ਕੱਲ ਦੇਖੋ ਨਿਊਜ਼ ਤੋਂ ਕੋਈ ਦੇਖਦੇ ਨੀ ਟੀਵੀ ਤੇ।
ਹਾਂਜੀ, ਹਾਂਜੀ।
ਪਹਿਲਾ ਜ਼ਮਾਨਾ ਔਰ ਸੀ, ਹੁਣ ਅੱਜ - ਕੱਲ ਤਾਂ ਦੇਖੋ ਹਰ ਕੋਈ ਵੱਡਾ, ਬਜ਼ੁਰਗ, ਬੱਚਾ ਸਭ। ਕੋਈ ਫੋਨ ਇਚ ਵੇਖਦੇ ਨੇ ਖ਼ਬਰਾਂ, ਭਾਵੇਂ, ਉਹ। ਖ਼ਬਰਾਂ ਵੀ ਓਣ ਸੁ ਨੀ ਲਾਉਣਗੇ, ਰੀਲਾਂ ਤੇ ਤੁਹਾਨੂੰ ਛੋਟੇ ਛੋਟੇ ਸ਼ੋਰਟਸ ਮਿਲ ਜਾਣਗੇ, ਖ਼ਬਰਾਂ ਦੇ ਵੀ ਏਹ। ਇੱਥੇ ਹੋਇਐ, ਇੱਥੇ ਆ ਹੋਇਆ
ਪਹਿਲੇ ਦੇਖੋ, ਦੂਜਾ ਆਲੇ ਟਾਈਮ ਦੇ ਵੀ ਨਿਊਜ਼ਪੇਪਰ ਨਿਊਜ਼ ਪੇਪਰ ਦੇਖ ਲਓ, ਅੱਜ ਤੇ ਨਿਊਜ਼ ਪੇਪਰ ਕੋ ਦੇਖਦਾ ਹੀ ਨਹੀਂ ਐ।
ਅਜ ਕਲ ਕਿੱਥੇ, ਅੱਜ ਕੱਲ ਤਾਂ ਨਿਊਜ਼ ਪੇਪਰ। ਅਜ ਕੱਲ ਤਾਂ ਨਿਊਜ਼ ਪੇਪਰ ਬਸ ਖਿੜਕੀਆਂ ਖੁੜਕੀਆਂ ਸਾਫ਼ ਕਰਨ ਵਾਸਤੇ ਮੰਗਵਾਉਂਦੇ ਹਨ।
ਬਿਲਕੁਲ, ਬਿਲਕੁਲ ਵੀ ਉਇ ਨਾ, ਸਭ ਕੁਛ ਹੋਏ ਮਤਲਬ ਸਭ ਕੁਛ। ਫੋਨ ਦਾ ਹੀ ਸਭ ਕੁੱਝ ਪਤਾ ਲੱਗ ਜਾਂਦਾ ਬੰਦੇ ਨੂੰ, ਪਰ ਦੇਖੋ ਬੱਚਿਆਂ ਨੂੰ ਵਧੀਆ ਛੋਟੇ-ਛੋਟੇ ਬੱਚੇ ਵੀ ਅੱਜ-ਕੱਲ੍ਹ ਆਪਣਾ ਟੈਲੈਂਟ ਦਿਖਾ ਕੇ ਸੋਸ਼ਲ ਮੀਡੀਆ ਦੇ ਤੇ ਕਿਵੇਂ ਮਤਲਬ ਅਰਨਿੰਗ ਕਰ ਰਹੇ ਨੇ।
ਹਾਂ ਇਹ ਤਾਂ ਹੈ।
ਡਿਪੈਂਡੈਂਟ ਨਈਂ ਏ ਕਿਸੇ ਦੇ ਉੱਤੇ ਮਤਲਬ ਜਿਵੇਂ ਅਸੀਂ ਲੋਕ ਡਿਪੈਂਡੈਂਟ ਸੀ ਨਾ ਆਪਣੇ ਮਾਪੇ ਦੇ ਉੱਪਰ ਬ ਚੇ ਡਿਪੈਂਡ ਨਈਂ ਏ ਅੱਜ-ਕੱਲ ਦੇ ਬਿਲਕੁਲ ਵੀ। ਸੋਸ਼ਲ ਮੀਡੀਆ ਚ ਇੱਕ ਇਹੋ ਜਿਹਾ ਪਲੇਟਫਾਰਮ ਆ ਕਿ ਬੱਚੇ ਕੋਈ ਵੀ ਆਪਣੇ ਅੰਦਰ ਕੁਛ ਵੀ ਅਗਰ ਤੁਹਾਡੇ ਅੰਦਰ ਛੋਟੇ-ਛੋਟੇ ਗਰਡਸ ਐ ਨਾ ਉੱਥੇ ਸੋਸ਼ਲ ਮੀਡੀਆ ਤੇ ਅ ਜਿਵੇਂ ਏਪ ਇੰਸਟਾਗ੍ਰਾਮ ਐਪ ਐ ਕੁਛ ਵੀ ਵੀਡੀਓਸ ਬਣਾ ਕੇ ਤੁਸੀਂ ਪਾਕੇ ਔਰ ਪੈਸਾ ਕਮਾ ਸਕਦੇ ਉੱਥੇ ਫੁਲਵਰਸ ਵਧਾ ਸਕਦੇ ਔ ਹਨਾਂ।
ਬਿਲਕੁਲ ਦੇਖੋ ਅੱਜ-ਕੱਲ ਜਮਾਨਾ ਈ ਇਦਾ ਵੇ।
ਹਾਂ ਹਾਂ ਸਹੀ ਕਿਆ ਬਿਲਕੁਲ ਮ
ਟ੍ਰੈੰਡ ਦੇ ਨਾਲ ਦੇਖੋ ਚੱਲਣਾ ਪੈਂਦਾ ਫੇਰ
ਹਾਂਜੀ ਹਾਂਜੀ, ਉਹੀ ਨਾਂ ਹੁਣ ਦੇਖੋ ਕਿੰਨੀਆਂ ਐਪਸ ਨੇ ਕਿ ਦੇਖੋ ਬੰਦੇ ਨੂੰ ਬਾਹਰ ਘਰੋ ਬਾਹਰ ਵੀ ਮਤਲਬ ਨਿਕਲਣਾ ਨੀ ਪੈਂਦਾ, ਘਰ ਬੈਠੇ ਇੱਥੇ ਬੈਠੇ ਅਸੀਂ ਹਰ ਚੀਜ਼ ਮੰਗਵਾ ਸਕਦੇ, ਆਂ, ਹਰ ਚੀਜ਼ ਅਸੀਂ ਘਰ ਬਣਾਵਾਓ ਈਵਨ ਸਬਜ਼ੀ ਫਲ ਕੁਛ ਵੀ ਐਨੀਥਿੰਗ ਕੁਛ ਵੀ ਐ ਸਭ ਕੁਛ ਘਰ ਮੰਗਵਾ ਸਕਦੇ।
ਬਿਲਕੁਲ ਸਹੀ ਕਿਹ ਰਏ ਔ ਜੇ ਪਹਿਲੇ ਹੁੰਦਾ ਸੀ ਬੀ ਹਾਂ ਬੀ ਤੁਸੀਂ ਮੈਨੂੰ ਹੀ ਲਗਾ ਲੋੋ। ਕੱਲ ਮੇਰੇ ਘਰ ਗੈਸਟ ਆਏ ਨੇ ਤੇ ਮੇਰੇ ਘਰ ਕੋਈ ਬੰਦਾ ਨਈਂ ਸੀ ਲਿਜਾਣ ਮੈਂ ਗੈਸਟ ਚਲ ਬਵਾਂ ਜਾਂ ਆਪ ਮੈਂ ਬਾਜ਼ਾਰ ਜਾਵਾਂ ਸਮਾਨ ਲੈਣ। ਮੈਂ ਚੁੱਪ ਕਰਕੇ ਜੋਮੈਟੋ ਖੋਲਿਆ, ਔਡਰ ਕੀਤੀਆਂ ਦੋ-ਤਿੰਨ ਡਿਸ਼ਾਂ ਕੰਮ ਮੁਕਾਇਆ। ਮੈਂ ਕਿਹਾ ਹੁਣ ਮੈਂ ਗੈਸਟ ਚ ਕੁਲਬਵਾਂ ਕਿਚਨ ਵਿੱਚ ਜਾਵਾਂ, ਰੋਟੀ ਸਬਜ਼ੀ ਬਣਾਉਣੀ ਆ, ਬਾਹਰ ਜਾਵਾਂ ਸਪੈਸ਼ਲ ਲੈਣ ਰੋਟੀ ਸਬਜ਼ੀ ਉਹ ਦਸ-ਪੰਦਰਾਂ ਮਿੰਟ ਚ ਰੋਟੀ ਸਬਜ਼ੀ ਘਰ ਆ ਗਈ।
ਹਾਂਜੀ ਹਾਂਜੀ, ਉਹ ਨਾ
ਨਈਂ
ਉਈ ਨਾਂ ਫਾਇਦੇ ਹੀ ਬੜੇ ਇਹਦੇ ਚੀਜ਼ਾਂ ਨੂੰ ਨਾ ਬੜਾ ਸੁੱਖ ਹੈਗਾ ਐ। ਚੀਜ਼ਾਂ ਦਾ ਨੁਕਸਾਨ ਵੀ ਹੈਗਾ ਜਦੋਂ ਸੁੱਖ ਵੀ ਬੜੇ ਹੈਗੇ ਇਹਨਾਂ ਚੀਜ਼ਾਂ ਦੇ ਨਾ ਘਰ ਬੈਠੇ-ਬੈਠੇ ਅਸੀਂ ਅੱਜ ਹੁਣ ਦੇਖੋ ਅੱਜ-ਕੱਲ੍ਹ ਮਾਂ ਪਿਓ ਮਤਲਬ ਬੱਚੇ ਦੂਰ ਚਲੇ ਜਾਂਦੇ ਨੇ ਬਚ ਮਾਂ ਪਿਓ ਕੋਲ ਬੁੱਢੇ ਬਜ਼ੁਰਗਾਂ ਕੋ ਜਾਇਆ ਨੀ ਜਾਂਦਾ ਘਰੋ ਬਾਰ ਬੱਚੇ ਉੱਥੋਂ ਜਿੱਥੇ ਬੈਠੇ ਉੱਥੇ ਰਡਰ ਕਰ ਦਿੰਦੇ ਨੇ ਘਰ ਬੈਠੇ ਰਾਸ਼ਨ ਪਾਣੀ ਸਾਰਾ ਉਹਨਾ ਨੂੰ ਪਾ ਕੇ ਦੇ ਦਿੰਦੇ ਨੇ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਈ ਨੀ ਪੈਂਦੀ। ਗਰਮੀ ਇੰਨੀ ਐ ਕੌਣ ਜਾਵੇ ਬਾਹਰ ਤੇ ਇਸੇ ਕਰਕੇ ਐ ਕਿ ਚਲੋ ਬੱਚਾ ਘਰ ਬੈਠੇ ਬੈਠੇ ਕੁੱਝ ਵੀ ਚੀਜ਼ ਆਡਰ ਕਰਦੋ ਤੇ ਬਾਹਰ ਘਰ ਆ ਜਾਂਦੀ ਆ।
ਹਂ
ਹਾਂਜੀ ਹਾਂਜੀ।
ਜ ਬੱਚੇ ਵੀ ਤੁਸੀਂ ਅਜ-ਕੱਲ ਦੇਖ ਲਓ, ਰਾਤੀ-ਰਾਤੀ ਬਾਰਾਂ ਵਜੇ ਤੋਂ ਬਾਅਦ ਅਸੀਂ ਸੁੱਤੇ ਹੁਣੇ ਆਂ। ਇਹ ਪਿੱਛੇ ਹੁਣ ਛੁੱਟੀਆਂ ਸੀ ਨਾ ਤੇ ਸਾਰੇ ਆਏ ਦੇ ਸੀ ਘਰ ਮਤਲਬ ਭਤੀਜੇ ਭੁਤੀਜੇ ਆਏ ਦੇ ਸੀ ਸਾਰੇ ਘਰ ਤੇ ਬਾਰਾਂ ਵਜੇ ਅਸੀਂ ਸੋਚ ਗਏੰਨਾ ਟਾਈਮ ਨਾਲ ਅਸੀਂ ਤਾਂ ਸੋਹੀ ਤੇ ਇਨਾ ਵੜੇਆ ਣੇ ਬੱਚਿਆਂ ਨੇ ਜਾਗ ਤੇ ਰਹਿਣਾ ਅਲੱਗ ਆਪਣਾ ਕਮਰੇ ਟੀਵੀ ਟੂਵੀ ਦੇਖਣਾ ਮਸਤੀ ਕਰਨੀ ਤੇ ਰਾਤ ਤੇ ਬਾਰਾਂ ਵਜੇ ਤੋਂ ਬਾਅਦ ਜੋ ਇਹਨਾਂ ਦਾ ਸ਼ੁਰੂ ਹੋਣਾ ਬਲਿੰਕਟ ਕਰਨਾ ਘੰਟੀਆਂ ਹੀ ਵੱਜਦੀ ਬਿਸੀ ਫਿਰ ਤਾਂ ਬਹਿਲ, ਫਿਰ ਮੈਂ ਡਾਂਟਦੀ ਸੀ ਜਾ ਕੇ, ਹੁਣ ਮੈਂ ਕਿਹਾ, ਕੀ ਤੁਸੀਂ ਕੰਮ ਪਾਇਆ ਅੱਧੀ-ਅੱਧੀ ਰਾਤੀ।
ਹੋਈ ਨਾ, ਬੱਚੇ ਕੱਠੇ ਹੋ ਜਾਣ, ਫਿਰ ਇਹੀ ਹੁੰਦਾ ਐ ਕਿ ਜਦੋਂ ਕੱਠੇ ਹੋਏ ਨੇ ਤੇ ਆਪਣੀ ਸ਼ਰਾਰਤਾਂ ਵੀ ਕਰ
ਬਸ ਇੱਕੋ ਗੱਲ ਆਪਾਂ ਧੰਤ ਬਸ ਇੱਕੋ ਗੱਲ ਆਪਾਂ ਧੰਤ ਥੋੜ੍ਹੀ ਤੰਗ ਕਰ ਰਹੇ ਅਪ ਬਣਿਆ-ਬਣਾਇਆ ਦੇਖੋ, ਬਾਜ਼ਾਰੋਂ ਮੰਗਾ ਰਿਆ। ਮੈਂ ਕਿਆ, ਤੁਸੀਂ ਤਾਂ ਮੰਗਾ ਰਹੇ ਹੋ, ਲੇਕਿਨ ਸੇਫ਼ ਥੋੜ੍ਹੀ ਹੈਗਾ, ਦੇਖੋ ਤੁਸੀਂ ਅੱਧੀ ਰਾਤ ਤੁਸੀਂ ਪਤਾ ਨੀ ਕਿੰਨ ਕਿਨੂੰ ਬੁਲਾ ਰਹੇ ਹੋ?
ਹਾਂਜੀ, ਹਾਂਜੀ ਹਮ ਲਿਆਉਣ ਵਾਲਾ ਵੀ। ਜਿਹੜਾ ਲੈ ਕੇ ਆ ਰਿਹਾ, ਉਹ ਵੀ ਕਿੰਨੀ ਸੇਫ਼ਟੀ ਹੁੰਦੀ ਸਚਾਈ ਦੀ, ਦੂਰ ਰਾਤੀ ਬਾਰਾਂ-ਬਾਰ ਇੱਕ ਵਜੇ ਆਣਾ। ਜੀ, ਥੋੜ੍ਹਾ ਨਾ ਆਉਂਦਾ ਵੇ। ਉਹ ਵੀ ਇੱਦਾਂ, ਮਤਲਬ ਇੰਨਾ ਔਖਾ ਹੋ ਕੇ ਆਉਂਦਾ ਵੇ, ਨਾ? ਬੱਚੇ ਆ, ਬੱਚੇ ਕੀ ਕਰਨ, ਹੂ। ਹੁਣ ਬਿਬਵਾਂ ਸੋਸ਼ਲ ਮੀਡੀਆ ਰਾਹੀਂ ਬ ਛਾ ਬਰਾਬਲ ਟੈਲੈਂਟ ਵਿਖਾ-ਵਿਖਾ ਕੇ ਕਿਵੇਂ ਆਪ ਅਰਨਿੰਗ ਕਰ ਲੈਂਦਾ। ਛੋਟਾ ਕੀ, ਵੱਡਾ ਕੀ, ਸਾਰੇ ਹੀ, ਮਤਲਬ ਬਸ ਤਰ੍ਹਾਂ ਸੋਸ਼ਲ ਮੀਡੀਆ ਰਾਹੀਂ ਕੁਝ ਵੀ, ਮਤਲਬ ਘਰ ਬੈਠੇ-ਬੈਠੇ। ਹਰ ਕੰਮ ਕਰ ਲੈਂਦੇ ਨੇ। ਈਵਨ ਕਿ ਹੁਣ ਦੇਖੋ, ਵਿਆਹ-ਸ਼ਾਦੀ ਵੀ ਹੋਈ ਹੈ ਨਾ ਘਰ ਦੀ ਵਿ ਤੇ ਵਿਆਹ-ਸ਼ਾਦੀ ਵਿੱਚ ਵੀ ਦੇਖੋ, ਕਾਰਡ ਸਿਸਟਮ ਖ਼ਤਮ ਹੋ ਗਿਆ ਹੋਇਆ। ਕਾਰਡ ਸਿਸਟਮ ਬਿਲਕੁਲ ਖ਼ਤਮ ਕਰਤਾ ਇਹਨਾਂ ਨੇ। ਤੇ ਦੇਖੋ, ਇਨਵੀਟੇਸ਼ਨ ਹਾਂ, ਇਨਵੀਟੇਸ਼ਨ। ਘਰ ਬੈਠੇ-ਬੈਠੇ ਵਟਸਐਪ ਰਾਹੀਂ ਆ ਜਾਂਦਾ, ਇੱਕ ਕਾਲ ਆ ਜਾਂਦੀ, ਚਲੋ ਜੀ, ਆ ਜਾਓ।
ਬਿਨ।
ਪਹਿਲੇ ਦੇਖੋ, ਟਾਈਮ ਦੇ ਵਿੱਚ, ਜੀ ਕਾਰਡ ਬਣਵਾਣੇ, ਕਾਰਡ ਦੇਣੇ, ਤੇ ਇਨਵਾਈਟ ਕਰਨਾ। ਉਦੋਂ ਬਜ਼ੁਰਗ ਲੋਕ ਵੀ ਮਤਲੱਬ ਇਸ ਚੀਜ਼ ਨੂੰ ਬਡਾ ਕਰਦੇ ਸੀ, ਕਿ ਕਾਰਡ ਸਾਡੇ ਘਰ ਆਏਗਾ। ਵਿਆਹ ਤੇ ਜਾਵਾਂਗੇ ਨਹੀਂ ਤੇ ਅਸੀਂ ਵਿਆਹ
ਨਹੀਂ ਤਾਂ, ਹਾਂ ਬਿਲਕੁਲ ਜੀ, ਬਿਲਕੁਲ। ਪਹਿਲਾਂ ਤਾਂ ਦੇਖੋ, ਹਾਂ
ਗਿਆ ਮੋਡਰਨ ਟਾਈਮ ਦੇ ਨਾਲ ਸਭ ਦੇ ਅੰਦਰ ਵੀ ਹੀ ਸੋਜ਼ੀ ਇਸ ਤਰ੍ਹਾਂ ਦੀ ਆ ਗਈ ਹੈ, ਕਿ ਚੀਜ਼ ਨੂੰ ਮਤ ਮਤਲਬ, ਉਹ ਲਾਈਟਲੀ ਲੈਂਦੇ ਨੇ। ਓ ਚੀਜ਼ ਦਾ ਗੁੱਸਾ ਗਿਲਾ ਨਹੀਂ ਕਰਦੇ ਕਿ, ਹਾਂ, ਮਤਲਬ ਕਿ ਤੂੰ ਮੈਨੂੰ ਐਸਾ ਤਰਾਂ ਵਟਸਐਪ ਤੇ ਭੇਜ ਤਾ ਯਾ ਹੋ ਸਕਦਾ, ਮਤਲਬ ਕਿ ਟਾਈਮ ਹੀ ਇਸ ਤਰ੍ਹਾਂ ਦਾ ਆ ਗਿਆ। ਇੱਕ ਸ਼ੋਟ ਟਾਈਮ ਹੈ ਹਰ ਕਿਸ
ਪਹਿਲੇ ਜਮਾਣੇ ਜਿਵੇਂ ਵਿਆਹ ਹੁੰਦਾ ਸੀ, ਸਾਰੇ ਐਣ ਮਹੀਨੇ- ਮਹੀਨੇ ਡੇਢ-ਡੇਢ ਮਹੀਨੇ ਪਹਿਲੇ ਪੂਰਾ ਪੂਰਾ ਪਰ ਬਾਰ ਜਾ ਕੇ ਰਹਿੰਦਾ ਹੁੰਦਾ ਸੀ, ਉਹਨਾਂ ਦੇ ਘਰ ਭਾਵੇਂ ਇੱਕ ਕਮਰੇ ਚ ਕਿਉਂ ਨਾ ਸੌਣਾ ਪੈ ਰਿਹਾ, ਲੇਕਿਨ ਅੱਜਕੱਲ੍ਹ ਦੇਖੋ, ਜਿਹੜਾ ਜਾ ਰਿਹਾ ਵਿਆਹ ਵਾਲੇ ਦਿਨ ਜਾਂਦਾ ਸਿੱਧਾ ਪੈਲੇਸ ਤਕ ਪਹੁੰਚਦਾ, ਭਾਵੇਂ ਉਹ ਸਕੇ ਰਿਸ਼ਤੇਦਾਰ ਕਿਉਂ ਨਾ ਹੋਣ। ਪੈਲੇਸ ਤੇ ਪਹੁੰਚਣਗੇ। ਅਗਰ ਇੱਕ-ਇੱਕ ਫੈਮਲੀ ਚ ਦੋ ਬੰਦੇ ਜਾਣਗੇ ਵੱਧ ਤੋਂ ਵੱਧ।
ਬਿਲਕੁਲ। ਪਤਾ ਕੀ ਟਾਈਮ ਬਿ ਹਾਂ, ਟਾਈਮ ਵੀ ਇਸ ਤਰ੍ਹਾਂ ਦਾ ਨਾ, ਦੂਰੀਆਂ ਫਿਰ ਨਾਲੇ ਮਹਿੰਗਾਈ ਬੜੀ ਹੋ ਚੁੱਕ ਕੀਏ, ਮਹਿੰਗਾਈ ਵੀ ਕਰ ਮਹਿੰਗਾਈ ਕਰਕੇ ਵੀ ਨਾ, ਤੇ ਹਰ ਕੋਈ ਕਹਿੰਦਾ ਕਿ ਚਲੋ, ਕਿਸੇ ਦੇ ਉੱਤੇ ਭਾਰੇ ਨਾ ਹੋਈਏ, ਭਾਰੂ ਨਾ ਬਣੀਏ ਕਿਸੇ ਦੇ
ਹਾਂ, ਬਿਲਕੁਲ।
ਮਤਲਬ ਜਿੰਨਾ ਹੋ ਸਕੇ, ਛੋਟ ਅ ਜਿੰਨੇ ਘਰ ਚ ਜੇ ਪੰਜ ਜੀਅ ਤਾਂ ਦੋ ਜੀਅ ਹੀ ਜਾਣ। ਇਹ ਤੇ ਉਹ ਆਪਣੀ ਵੀ ਸਮਝ ਹੁੰਦੀ, ਜਾਣ ਵਾਲੇ ਤੇ ਪੰਜ ਤੇ ਪੰਜ ਵੀ ਜਾਂਦੇ ਪਏ ਨੇ, ਪਰ ਜੇ ਜਿਹੜੇ ਸਮਝਦਾਰ ਹੁੰਦੇ ਉਹ ਦੋ ਜਾਂਦੇ ਨੇ, ਕਿ ਨਹੀਂ ਕਿਸੇ ਦੇ ਉੱਤੇ ਜ਼ਿਆਦਾ ਅਸੀਂ ਆ, ਕਿਸੇ ਨੂੰ ਜ਼ਿਆਦਾ ਤਕਲੀਫ਼ ਨਾ ਦੇਈਏ, ਯ ਕਿਸੇ ਦੇ ਉੱਤੇ ਜ਼ਿਆਦਾ ਹੈਡੀਕ ਨਾ ਬਣੀਏ।
ਹਨਾ, ਕੱਲ੍ਹ ਨੂੰ ਮਤਲਬ ਕੋਈ ਵੀ ਗੱਲਾਂ ਕਰ ਸਕਦਾ ਐ ਕਿ ਹਾਂ, ਪੰਜ-ਪੰਜ ਜੀਅ ਪੰਜ ਕਹਿਣ ਵਾਲੇ ਗੱਲਾਂ ਵੀ ਕਰ ਲੈਂਦੇ ਨੇ, ਨਈ ਕਰਨ ਵਾਲੇ ਨਈ ਵੀ ਕਰ ਲੈਂਦੇ।
ਹਾਂ, ਬਿਲਕੁਲ, ਬਿਲਕੁਲ ਸਹੀ ਕਹ ਰਹੇ ਓ ਤੁਸੀਂ।
ਪਰ ਅੱਜਕੱਲ੍ਹ, ਜਿਵੇਂ ਮਾਡਰਨ ਟਾਈਮ ਦੇ ਵੀ ਲੋਕੀ ਜੇ ਘਰ ਦੇ ਪੰਜ ਜੀਅ ਨੇ ਦੋ ਹੀ ਜੀਅ ਜਾਂਦੇ ਨੇ। ਆਪਣਾ ਵਿਆਹ ਮੁੱਕਤਾ ਮਤਲਬ ਘਰ ਮੁੱਕਤਾ ਕੇ ਆਪਣਾ ਆ ਜਾਏ ਨੇ। ਪ੍ਰੋਗਰਾਮ ਚ ਕੰਮਾਂ ਉਹਹੀ ਨਾ ਕਰ ਜਾ
ਕੋਈ ਪਸੰਦ ਨਹੀਂ ਕਰਦਾ ਐਵੇਂ ਪ੍ਰੋਗਰਾਮਾਂ ਤੇ ਜਾਣਾ ਹਨਾ ਉਹ ਪਹਿਲੇ ਪਹਿਲੇ ਜਮਾਨੇ ਹੁੰਦੇ ਸੀ ਛੋਟੇ ਛੋਟੇ ਤੇ ਮਤਲਬ ਬ ਉਹਦੇ ਚ ਰਹਿ ਜਾਂਦੇ ਅੱਜ ਕੱਲ੍ਹ ਅਗਰ ਕੋਈ ਜਾਂਦਾ ਵੀ ਹੈ ਨਾ ਕੋਈ ਸਕਾ ਰਿਸ਼ਤੇਦਾਰ ਮਤਲਬ ਦੂਰ ਤੋਂ ਤਾਂ ਚਲੋ ਆਉਂਦੇ ਹੀ ਵਿਆਹ ਵਾਲੇ ਟਾਈਮ ਤੇ ਨੇ।
ਹਾਂਜੀ ਹਾਂਜੀ।
ਕੋਈ ਆਉਂਦਾ ਕੋਈ ਨੀ ਆਂਦਾ ਡਵਾਂ ਡਾਵਾਂ ਆਉਂਦਾ ਜਿਸ ਅੱਗੇ ਵੀ ਅੱਜ ਕੱਲ ਜਾਂਦੇ ਨੇ ਨਾ ਤੇ ਅਲਗ ਆਪਣਾ ਹੋਟਲ ਰੂਮ ਪ੍ਰੈਫਰ ਕਰਦੇ ਨੇ ਕਿ ਹਾਂ ਅਸੀਂ ਅਲੱਗ ਅਲੱਗ ਰਹੀਏ ਯਾ ਘਰ ਵਿੱਚ ਉਹ ਕੋਈ ਉਹਨਾਂ ਨੂੰ ਕੋਈ ਅਲੱਗ ਕਮਰਾ ਮਿਲੇ। ਕੁੁਸ਼ ਫਿਰਰ ਅਜ ਕੱਲ ਚਿੜੀ ਚਿੜੀ ਵੀਨਨੀ ਛੋਟੀ ਛੋਟੀ ਗੱਲਾਂ ਤੇ ਐਵੇਂ ਰੋਸ
ਬਿਲਕੁਲ ਬਿਲਕੁਲ ਹੀ ਨਾ ਅੱਜ ਕੱਲ ਦਾ ਟਾਈਮ ਹੀ ਐਵੇਂ ਦਾ ਹਾਂ ਕੋਈ ਗੁੱਸਾ ਗਿੱਲਾ ਨਹੀਂ ਨਾ ਬਿਲਕੁਲ ਹੁਣ ਤੇ ਜਿਹੜਾ ਜੇ ਗੱਲ ਕਰੋ ਅਸੀ ਉਸੇ ਟਾਈਮ ਮੂੰਹ ਫੈਲਾ ਲੈਂਦੇ ਨੇ ਉਸੇ ਟਾਈਮ ਗੱਲਾਂ ਕਰਨ ਲ
ਬਿਲਕੁਲ ਸਹੀ ਗ ਫਿਰ ਛੋਟੀ ਛੋਟੀ ਗੱਲਾਂ ਤੋਂ ਦੇਖੋ ਜਿਹੜੀ ਹੈ ਤਾਂ ਹੈ ਹੀ ਸੀ ਵਿੱਚ ਜਿਹੜੇ ਦਰ ਦਰਾਰ ਪਏਦੇ ਸੀ ਉਹ ਹੋਰ ਵੱਧ ਜਾਂਦੇ ਨੇ ਘਰੇ ਉਹ ਮੌਕਿਆਂ ਤੇ।
ਹਾਂਜੀ ਹਾਂਜੀ ਉਹ ਹੁਣ ਤੁਸੀਂ ਕੋਈ ਵੀ ਮਤਲਬ ਕੋਈ ਜਿਵੇਂ ਹੁਣ ਕਿਸੇ ਦੀ ਡੈਥ ਹੋ ਜਾਂਦੀ ਕੁੱਛ ਹੋ ਜਾਂਦੀ ਹੈ। ਸੋਸ਼ਲ ਮੀਡੀਆ ਹੀ ਇੱਕ ਮਤਲਬ ਪਲੈਟਫਾਰਮ ਹੈਗਾ ਵਾ ਜਿਹਦੇ ਚ ਇੱਕ ਬੰਦੇ ਫੋਟੋ ਵਗੈਰਾ ਪਾ ਕੇ ਉਹਦੇੰ ਮਰਦਾਸ ਇਹ ਵੋ ਸਭ ਕੁਛ ਮਤਲਬ ਦੱਸ ਦਿੰਦੇ ਨੇ। ਕਿ ਉਹਨਾ ਨੂੰ ਪਹਿਲੇ ਦੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਇੱਕ ਲੇਡੀ ਰੱਖਦੇ ਅਸੀਂ। ਜੇ ਪਿੰਡ ਵਿੱਚ ਜਾਂ ਮਤਲਬ ਪਿੰਡ ਵਾਲੇ ਲੋਕ ਗਲੇਜ ਰੱਖਦੇ ਸੀ ਜਿਹੜੇ ਸਾਰੇ ਘਰ ਵਿੱਚ ਮਤਲਬ ਸੱਦੇ ਰਹਿੰਦੇ ਹੁੰਦੇ ਸੀ। ਇੰਝ ਹੋ ਗਿਆ ਇੰਝ ਹੋ ਗਿਆ ਤੁਸੀਂ ਇਹ ਟਾਈਮ ਤੇ ਇੱਥੇ ਜਾਣਾ। ਅੱਜ ਕਲ ਸੋਸ਼ਲ ਮੀਡੀਆ ਰਾਹੀਂ ਫੋਨਾਂ ਰਾਹੀਂ ਲੋਕਾਂ ਤੱਕ ਇੱਕ ਇੱਕ ਬੰਦੇ ਨੂੰ ਮੈਸੇਜ ਪਹੁੰਚ ਜਾਂਉਦਾ। ਕਿ ਇਸ ਟਾਈਮ ਐ ਹੋਣਾ ਇਸ ਟਾਈਮ ਐਂ ਹੋਣਾ ਤੁਸੀਂ ਇੱਥੇ ਪਹੁੰਚ ਜਾਣਾ ਮਤਲਬ ਕਿਸੇ ਨੂੰ ਮਤਲਬ ਕਿ ਉਹ ਟਾਈਮ ਖਤਮ ਹੋ ਗਿਆ ਜਿਹੜਾ ਲੇਡੀ ਰੱਖਦੇ ਨਾ ਹਰ ਜਗ੍ਹਾ ਜਗ੍ਹਾ ਜਾ ਕੇ ਕੇ ਸੁਨੇਹਾ ਦਿੰਦੀ ਹੁੰਦੀ ਸੀ ਘਰ ਘਰ ਜਾ ਕੇ ਉਹ ਟਾਈਮ ਖਤਮ ਹੋ ਚੁੱਕਾ ਹੋਇਆ।
ਨਹੀਂ ਅੱਜ ਕੱਲ ਨ ਅੱਜ ਕੱਲ ਦੇਖੋ ਪਹਿਲ ਤਾਂ ਦੇਖੋ ਪਤਾ ਚੱਲਦੀ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਸੀ। ਪਹਿਲਾਂ ਲੜਾਈਆਂ ਹੋ ਜਾਂਦੀਆਂ ਸੀ ਕ ਚਿੱਠੀ ਪਾਉਦੇ ਸੀ ਉਹ ਤਾਂ ਤੱਕ ਲੜਾਈ ਸੋਲ ਹੋ ਜਾਂਦੀ ਸੀ ਤਾਂ ਉਹਨਾਂ ਦੀ ਅਗਲੀ ਦੀ ਆਉਂਦੀ ਸੀ ਹੁਣ ਅੱਜ ਕੱਲ ਪਤਾ ਹੈ ਕਰਨੇ ਫੋਨ ਕਰਨੇ ਅੱਜ ਕੱਲ੍ਹ ਫੋਨ ਕਰਨ ਨਾਲੋਂ ਨਾਲ ਆ ਜਾਣਾ ਘਰ ਪਰਿਵਾਰ ਨੇ ਉਹ ਗੱਲਾਂ ਵੱਧ ਜਾਣੀਆਂ ਹਾਂ।
ਤੇ ਮੰਮੀ ਜਦੋਂ ਆਪਣੀ ਮਮੀ ਦੀ ਗੱਲ ਕਰਦੇ ਸਾਡੀ ਮੰਮੀ ਜਦੋਂ ਆਪਣੇ ਨੇ ਭਰਾਵਾਂ ਨੂੰ ਮਤਲਬ ਚਿੱਠ ਪਾਂਦੇ ਹੁੰ ਸੀ ਨਾ ਹਾਂ ਚੱਲੀ ਟਿੱਖੀ ਚਿੱਠੀ ਪਾਉਂਦੇ ਸੀ ਤੇ ਮੈਂ ਆਪਣਾ ਦੱਸਦਾ ਮੈਂ ਇੰਜ ਠੀਕ ਨੀ ਗ ਉਹ ਚਿੱਠੀ ਪੰਦਰਾਂਹ ਦਿਨਾਂ ਬਾਅਦ ਪਹੁੰਚਦੀ ਹੁੰਦੀ ਸੀ। ਉਦੋਂ ਤੱਕ ਬੰਦਾ ਠੀਕ ਵੀ ਹੋ ਜਾਂਦਾ ਹੁੰਦਾ ਸੀ ਠੀਕ ਵੀ ਹੋ ਜਾਂਦਾ ਤੇ ਹੁਣ ਦੇਖੋ। ਹ ਇਧਰੋਂ ਬਿਮਾਰ ਲੋ ਇੱਕ ਦਿਨ ਦੇ ਵਿੱਚ ਅਸੀਂ ਖ਼ਬਰ ਪਹੁੰਚਾ ਦਿੰਦੇ ਕਿ ਸਾਨੂੰ ਇਹ ਹੋ ਗਿਆ ਸਾਨੂੰ ਉਹ ਹੋ ਗਿਆ। ਸਾਡੇ ਘਰ ਚ ਆ ਹੋਗੇ ਇੱਕ ਮਿੰਟ ਜੇ ਅਸੀਂ ਅਂ ਮਤਲਬ ਇੱਕ ਮਿੰਟ ਵੀ ਬਹੁਤ ਜੂਦ ਇੱਕ ਸੈਕਿੰਡ ਦੇ ਵਿੱਚ ਅਸੀਂ ਸਾਰਾ ਮਤਲਬ ਦੱਸ ਦਿੰਦੇ ਹਾਂ।
ਫਿਰ ਫਾਲਤੂ ਚ ਟੈਂਸ਼ਨ ਇਹ ਸੀਆ
ਹਾਂਜੀ ਹਾਂਜੀ।
ਨਹੀਂ ਕਿੱਥੇ ਟੈਨਸ਼ਨ ਲੈਣੀ ਕੁਛ ਹੋ ਜੇਵੇ ਹੋਇਆ ਵੀ ਨ ਬੰਦੇ ਨੂੰ ਬੰ ਬੰਦਾ ਐਵੇ ਵੀ ਮੈਸੇਜ ਕਰ ਦਿੰਦਾ ਵੀ ਹਾਂ ਚਲੋ ਮੈਂ ਠੀਕ ਨੀ ਤੇ ਬੰਦਾ ਅਗਲਾ ਬੰਦਾ ਐਵੇਂ ਟੈਨਸ਼ਨ ਲੱ ਲੈਂਦਾ ਵੇ
ਚੀਜ਼ਾਂ ਕਈ ਚੀਜ਼ਾਂ ਨਾ ਇਸ ਤਰ੍ਹਾਂ ਵਾਇਰਲ ਕਰ ਦਿੰਦੇ ਨੇ ਕੋਈ ਵੀ ਮਤਲਬ ਨਾ ਦਿੰਦੇ ਵੀਡੀਓ ਵਾਇਰਲ ਕਰ ਦਿੰਦੇ ਨੇ। ਝੂਠੀਆਂ ਖ਼ਬਰਾਂ ਵੀ ਬੜ ਫੈਲਾਂਦੇ ਸੋਸ਼ਲ ਮੀਡੀਆ ਰਾਹੀਂ ਨਾ ਚੰਗੀਆਂ ਖ਼ਬਰਾਂ ਵੀ ਹੁੰਦੀਆਂ ਸੋਸ਼ਲ ਮੀਡੀਆ 'ਚ ਪੈੜੀਆਂ ਵੀ ਬੜੀ ਜਲਦੀ-ਜਲਦੀ ਫੈਲਾ ਦਿੰਦੇ ਨੇ।
ਸਹੀ ਗੱਲ ਏ ਕੁੱਛ ਦੇਖੋ ਅੱਜ ਕੱਲ ਓ ਕਿੰਨਾ ਟਰੈਂਡ ਚੱਲਦਾ ਪ ਏ ਆਈ ਦਾ ਕੁਛ ਵੀ ਬਣਾ ਕੇ ਪਾ ਦਿੰਦੇ ਨੇ ਪਤਾ ਹੀ ਨਹੀਂ ਲੱਗਦਾ ਸੱਚ ਕੀ ਏ ਝੂਠ ਕੀ ਏ।
ਯਾ ਝੂ ਓ ਨਾ ਏ ਆਈ ਨੇ ਹਾਂ ਨਾ ਤੇ ਏ ਆਈ ਨਾਲ ਦੇਖੋ ਹਰ ਚੀਜ਼ ਮੈਨੂੰ ਕੋਲ ਚੀਜ਼ ਦਾ ਸੋਲ ਵੀ ਬੜਾ ਜਲਦੀ ਕਰਦੀ ਹੈ ਕੋਈ ਵੀ ਚੀਜ਼ ਲੈ ਲਓ ਸਬਜੈਕਟ ਕੋਈ ਪੜ੍ਹਾਈ ਰਾਹੀਂ ਲੈ ਲਓ ਜਾਂ ਕੁਛ ਵੀ ਲੈ ਲਓ ਤੁਸੀਂ ਹਰ ਚੀਜ਼ ਦਾ ਜਵਾਬ ਸਾਨੂੰ ਦੇ ਰਈ ਐ। ਮਤਲਬ ਕਿ ਹਾਂ। ਮੈਂ ਤੇ ਦੇਖਿਆ ਬੱਚਿਆਂ ਨੂੰ ਟਿਊਸ਼ਨ ਵੀ ਬੱਚਿਆਂ ਨੇ ਟਿਊਸ਼ਨ ਵੀ ਹਟਾ ਦਿੱਤੀਆਂ ਹੋਈਆਂ। ਕਿ ਏ-ਏ ਆਈ ਹੀ ਰਾਹੀਂ ਓ ਪੜ੍ਹ ਰਹੇ ਨੇ ਘਰ ਬੈਠੇ-ਬੈਠੇ ਕੋਈ ਵੀ ਕੁਸ਼ਨ ਪੁੱਛਦੇ ਨੇ ਉਹਦਾ ਆਂਸਰ ਬਦਲਣਾ ਦ ਛੋਟਾ-ਛੋਟਾ ਕਰਕੇ ਦੇਣਾ ਰੈਂਦਾ
ਬਿਲਕੁਲ ਸਹੀ ਕਹਿ ਰਏ ਓ ਹਾਂ ਚਲੋ। ਠੀਕ ਏ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ